ਹੈਲੋ
ਜੈਮ ਸਿਦੀ ਜੀ ਹਾਂਜੀ ਜੈਮ ਸਿਦੀ ਜੀ ਹਾਂਜੀ ਹੋਰ ਕਿਵੇਂ ਹੋ ਤੁਸੀਂ ਵਧੀਆ ਤੁਸੀ ਸੁਣਾਓ ਬਸ ਜੀ ਅਸੀਂ ਵੀ ਵਧੀਆ ਮੈਂ ਕਿਹਾ ਚਲੋ ਭਾਜੀ ਨੂੰ ਕੋਲ ਕਰ ਕਿ ਕਰਦੇ ਹਾਂਜੀ
ਆਵਾਜ਼
ਆਵਾਜ਼ ਠੀਕ ਆ ਰਹੀ ਪ੍ਰੋਪਰਲੀ ਹਾਂਜੀ ਹਾਂਜੀ ਪ੍ਰੋਪਰ ਆ ਰਹੀ ਹੈ ਤੁਹਾਡੀ ਆਵਾਜ਼
ਓਕੇ
ਓਕੇ ਹਾਂਜੀ ਹੋਰ ਕਿ ਬਸ ਜੀ ਵਧੀਆ ਮੈਂ ਕਿਹਾ ਚਲੋ ਭਾਜੀ ਨੂੰ ਕੋਲ ਕਰਦੇ ਆ
ਚਲੋ ਸ਼ੁਕਰੀਆ ਵਧੀਆ ਤੁਸੀਂ ਫੋਨ ਕੀਤਾ ਅੱਜ ਕਿਤੇ
ਹਾਂਜੀ ਹਾਂਜੀ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਕੇ ਵੇਖਦੇ ਹਾਂ ਬਸ ਜੀ ਐਵੇਂ ਹੀ ਘੁੰਮ ਰਹੇ ਸੀ ਅਸੀਂ ਛੱਤ ਤੇ ਪੈ ਰਹੀ ਸੀ ਕਿਉਂਕਿ ਬਾਰਿਸ਼ ਹੁਣੇ ਮੀਂਹ ਹਟਿਆ ਥੋੜਾ ਜਾਿਹਾ ਹਾਂ ਥੋੜਾ ਚੈ ਥੋੜਾ ਖਰਾਬ ਮਵਾ ਮੈਸਜ ਮੇਰੇ ਕੋਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇੱਥੇ ਮੀਂਹ ਪ ਪੱਕੀਏ ਹਟਿਆ ਹਲੇ ਤੇ ਦੇਖਿਆ ਅਸੀਂ
ਤੁਹਾਡੇ ਵੱਲ ਮੀਹ ਆ ਹੈਗਾ ਵਾ
ਹਾਂਜੀ ਇੱਥੇ ਮੀਂਹ ਆ ਕੇ ਹਟਿਆ ਹਲੇ
ਅੱਛਾ ਸਾਡੇ ਵੱਲ ਨੀ ਹੈਗਾ ਇਧਰ ਖਹਿਰ ਸੀ ਬਟ ਹਨੇਰੀ ਜ਼ਰੂਰ ਆਈ ਸੀ ਸਾਡੇ ਦੁਪਹਿਰ ਤੋਂ ਤਿੰਨ ਵਜੇ ਦੀ ਗੱਲ
ਜੀ ਪਹਿਲੇ ਇੱਥੇ ਹਨੇਰੀ ਆਈ ਏ ਫਿਰ ਹੁਣ ਮੀਂਹ ਪਿਆ ਸੀ ਇੱਥੇ ਹੁਣੇ ਬੰਦ ਹੋਇਆ ਬਸ ਥੋੜੀ ਦੇਰ ਪਹਿਲਾਂ
ਕਿੰਨਾ ਜ਼ਿਆਦਾ ਪਿਆ ਥੋੜਾ
ਜ਼ਿਆਦਾ ਪਿਆ ਥੋੜ੍ਹਾ ਨਹੀਂ -ਨਹੀਂ ਜਾਦਾ ਤੇ ਨਹੀਂ ਪਿਆ ਮਤਲਬ ਦੋ ਚਾਰ ਮਿੰਟ ਪਿਆ ਬਸ।
ਅੱਛਾ ਕਿਹੜੇ ਮੀਣ
ਦੋ ਚਾਰ ਮਿੰਟ 'ਚ ਪੈ ਕੇ ਫਿਰ ਬੰਦ ਹੋ ਗਿਆ ਸੀ ਮੀਂ।
ਓ ਤੇ ਵੈਸੇ ਹੀ ਸਿਗਨਲ ਦਿੱਤਾ
ਸਿਗਨਲ ਵੀ ਹਾਂਜੀ ਹਾਂਜੀ ਤੇ ਗਰਮੀ ਵੀ ਥੋੜ੍ਹੀ ਘਟੀ ਹੈ ਹੁਣ ਸਵੇਰ ਦੀ ਧੁੱਪ ਨਿਕਲੀ ਸੀ ਤੇ ਸਵੇਰ ਦੀ ਗਰਮੀ ਉਈ ਆ ਬਰਾਨ ਹੋ ਗਏ ਸੀ ਤੇ ਹੁਣ ਠੀਕ ਹੈ ਮੌਸਮ ਵਧੀਆ ਹੋ ਰਿਹਾ ਹੁਣ ਇੱਥੇ ਕੁੜਚ ਹਾਂਜੀ ਹੋਰ ਤੁਹਾਡੇ ਵੱਲ ਕਿੱਦਾਂ ਦਾ ਮੌਸਮ ਹੋਇਆ ਉੱਥੇ ਇੱਧਰ ਤੇ ਠੀਕ ਹੈ ਨੋਰਮਲ ਸੀ ਅੱਛਾ ਅੱਛਾ ਅੱਛਾ ਇੱਥੇ ਹਨੇਰੀ ਆਈ ਸੀ ਹੁਨੇ ਹਾਂ ਸਾਡੇ ਅੰਦਰ ਆਈ ਦੁਪਹਿਰ ਨੂੰ ਅੱਛਾ ਦੁਪਹਿਰੇ ਆਈ ਸੀ ਅੱਛਾ ਅੱਛਾ ਚਲੋ ਠੀ ਠੀਕ ਵੈਸੇ ਗਰਮੀ ਜਿਹੀ ਥੋੜੀ ਘਟੀ ਏ ਮੌਸਮ 'ਚ ਜੀ ਲੱਗ ਰਿਹਾ ਹੁਣ ਕੰਮ ਕਰਨ ਦਾ ਵੀ ਮਜ਼ਾ ਆ ਤੇ ਛੱਤ ਹਾਂਜੀ ਮੈਂ ਵੀ ਛੱਤ ਤੇ ਹੀ ਟਹਿਲ ਰਿਹਾ ਸੀ ਫੇਰ ਹਹ ਠੰਡੀ ਠੰਡੀ ਹਵਾ ਲੱਗ ਰਹੀ ਮੈਂ ਅਸੀਂ ਮੌਸਮ ਦੇ ਮਜ਼ੇ ਲੈ ਰਹੇ ਹਾਂ ਮੈਂ ਕਿਹਾ ਚਲੋ ਇੰਜੋਏ ਕਰਨਾ ਚਾਹੀਦਾ ਲਾਈਫ 'ਚ ਹੈਨਾ
ਅੱਛਾ ਤੁਹਾਡੇ ਇਲਾਕੇ ਦੀ ਬਾਜ਼ਾਰ ਬਜ਼ੂਰ ਤੁਹਾਡੇ ਆਪਣੇ ਕੋਲ ਹੀ ਦੂਰ ਜਾਣਾ ਪੈਂਦਾ ਹੈ ਬਾਜ਼ਾਰ
ਹੂੰ ਹਾਂਜੀ ਬਸ ਹਾਂਜੀ ਹਾਂਜੀ ਦੋ ਮਿੰਟ ਦਾ ਰਸਤਾ ਹੈ ਸਾਡੇ ਇੱਥੇ ਤੋਂ ਸਾਡੇ ਜਿਹੜਾ ਬੱਸ ਸਟੈਂਡ ਹੈ ਨਾ ਸਾਡੇ ਗੌਂ ਦਾ ਉੱਥੇ ਮਿਲ ਮਿਲ ਜਾਂਦਾ ਮਤਲਬ ਸਾਰਾ ਸਮਾਨ ਮਿਲ ਜਾਂਦਾ ਤੁਸੀਂ ਜੋ ਵੀ ਲੈਣਾ ਇੱਥੇ ਮਿਲ ਜੂਗਾ
ਤੁਹਾਡਾ ਵੀ ਅਪ ਆਪਣਾ ਇਲਾਕਾ ਬਹੁਤ ਵਧੀਆ ਸਾਡੇ ਇਲਾਕਾ ਮਤਲਬ ਹਰ ਇੱਕ ਫੈਸਿਲਿਟੀ ਆ ਜਿਹੜੇ ਆਲੇ ਦੁਆਲੇ ਦੇ ਤੁਹਾਡੇ ਨਾਲ ਘੰ ਸਮਾਨ ਵਗੈਰਾ ਲੈ
ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈੰ ਵਧੀਆ ਵੈਸੇ ਉੱਥੇ ਵੀ ਕਿਹੜਾ ਕਿਹੜਾ ਇਲਾਕਾ ਤੁਹਾਡਾ ਕਿਹੜਾ ਗੋਂ ਹੈ ਤੁਹਾਡਾ ਕੀ ਨਾਂ ਏ
ਮੇਰੇ ਪਿੰਡ ਦਾ ਨਾਮ ਸਾਰਾ
ਛਾ ਅੱਛਾ ਗੁੰਮਥਲਾ ਰਾਵ ਅੱਛਾ ''ਮੈਂ ਸੁਣਿਆ ਹੋਇਆ, ਪਰ ਮੈਂ ਆਇਆ ਨੀ।
ਅੱਛਾ, ਆਇਓ ਕਦੀ ਕੋ
ਹਾਂਜੀ-ਹਾਂਜੀ, ਕੋਈ ਨੀ ਭਾਜੀ ਆਵਾਂਗੇ ਤੁਹਾਡੇ ਘਰ, ਕੋਈ ਨੀ। ਹਾਂਜੀ‌ ਹੋਰ ਦੱਸੋ, ਤੁਸੀਂ ਕੀ ਕਰ ਰਹੇ ਸੀ?
ਹੋਣ ਕੁਛ ਨੀ, ਬੈਠੇ ਸੀਗੇ ਲਾਈਟ ਆਈਏ ਫਿਰ ਗੱਤੇ ਹੈ ਨਹੀਂ, ਗੱਤੇ।
ਹਾਂਜੀ-ਹਾਂਜੀ ਐ ਤਾ ਹੈ, ਇੱਥੇ ਵੀ ਏਦਾਂ ਦਾ ਹੀ ਹੈਗਾ, ਹਨੇਰੀ ਆਂ ਆਂਦੀ ਨੀ ਹਜੇ, ਲਾਈਟ ਪਹਿਲਾਂ ਹੀ ਭਜਾ ਦਿੰਦੇ ਨੇ।
ਸਹੀ ਗਲ ਐ।
ਹਾਂਜੀ, ਲਾਈਟ ਪਹਿਲਾਂ ਈ ਕੱਟ ਦਿੰਦੇ ਨੇ।
ਬਸ ਰੋਟੀ-ਪਾਣੀ ਦਾ ਖ਼ਰਚਾ ਹੋਣ
ਅੱਛਾ, ਕੀ ਬਣਾਉਣ ਦੀ ਸੋਚਿਆ ਫਿਰ ਭਾਜੀ ਅੱਜ? ਕੀ ਬਣਾਓਗੇ ਤੁਸੀ? ਅੱਛਾ, ਅੱਛਾ-ਅੱਛਾ ਬਣਾ ਲੈਂਦੇ ਓ ਤੁਸੀ?
ਹਾਂ, ਬਿਲਕੁਲ।
ਅੱਛਾ, ਐ ਤਾ ਵਧੀਆ ਗੱਲ ਏ ਵੈਸੇ। ਤੁਹਾਨੂੰ ਤਾ ਫੇਰ ਬਹੁਤ ਕੁਛ ਆਂਦੈ।
ਹੋਰ ਕੀ ਸਿੱਖ ਗਿਆ।
ਹੋਰ ਕੀ ਸਿਖਗੇ ਆਂ ਐਂਵੇ ਈ। ਹਾਂਜੀ। ਬਣਾ-ਬਣਾਕੇ, ਹਾਂਜੀ ਐ ਤਾ ਹੈ, ਐ ਤਾ ਹੈ। ਹੋਰ ਫੈਮਲੀ ਵਗੈਰਾ ਸਭ ਵਧੀਆ ਨੇ, ਤਹਾਡੇ ਇੱਥੇ? ਹਾਂਜੀ, ਸਾਡੀ ਫੈਮਿਲੀ ਵੀ ਵਧੀਆ।
ਓਕੇ, ਤੁਸੀ ਦੱਸੋ ਤੁਹਾਡਾ ਕੀ ਪਲੈਨ ਆ, ਅੱਜ? ਹਾਂ
ਬਸ ਅੱਜ ਅਸੀਂ ਦੇਖਾਂਗੇ, ਐਗ ਵਗੈਰਾ ਬਣਾਂਨੇ ਆ, ਅੱਜ। ਹਾਂਜੀ, ਹੂੰ ਅੱਜ ਹਾਂਜੀ, ਨਹੀਂ-ਨਹੀਂ, ਭੁਰਜੀ ਬਣਾਵਾਂਗੇ ਅੱਜ ਤੇ। ਓ ਭੁਰਜੀ ਦੀ ਸਬਜ਼ੀ। ਹਾਂਜੀ, ਵਧੀਆ ਲੱਗਦੀ ਏ ਬਹੁਤ, ਟੇਸਟੀ ਮੈਨੂੰ ਤਾਂ ਉਹੀ ਵਧੀਆ ਲੱਗਦੀ ਏ।
ਅੱਛਾ, ਮਿਲ
ਵਧੀਆ ਹੋਈ ਹੈਗੀ, ਹਾਂਜੀ?
ਤੁਹਾਡੇ ਇਲਾਕੇ'ਚ ਮੀਲ
ਤੁਹਾਡੇ ਇਲਾਕੇ'ਚ ਮਿਲ ਜਾਂਦੇ ਨੇ? ਹਾਂਜੀ-ਹਾਂਜੀ, ਇੱਥੇ ਮਿਲ ਜਾਂਦੇ ਨੇ ਸਭ ਕੁਛ ਮਿਲ ਜਾਂਦਾ ਇੱਥੇ। ਫੇਰ ਏ, ਦੇਸੀ ਵਗੈਰਾ ਈ ਆਂਦੇ ਨੇ? ਹਾਂਜੀ, ਦੇਸੀ ਵੀ ਮਿਲ ਜਾਂਦੇ ਨੇ, ਵੈਸੇ ਦੁਕਾਨਾਂ ਤੋਂ ਨਹੀਂ ਮਿਲਦੇ ਦੇਸੀ। ਦੇਸੀ, ਸਾਡੇ ਬੱਸ ਸਟੈਂਡ ਤੋਂ ਮਿਲਦੇ ਨੇ।
ਅੱਛਾ, ਜਿਵੇਂ ਘਰ ਕੋਈ ਰੱਖ ਸਹੀ ਆ
ਸਹੀ ਆ, ਹਾਂਜੀ ਵੈਸੇ ਗੋਂ'ਚ ਹੈਗੀ ਏ। ਮਤਲਬ ਦੋ-ਤਿੰਨ ਘਰ ਐਦਾਂ ਦੇ ਹੈਗੇ ਨੇ, ਕਿ ਜਿੱਥੇ ਮਤਲਬ ਦੇਸੀ ਅੰਡੇ ਮਿਲ ਜਾਂਦੇ ਨੇ। ਮਿਲ ਜਾਂਦੇ ਨੇ ਵੈਸੇ, ਵੀਹ ਰੁਪਏ ਦਾ ਪੱਚੀ ਰੁਪਏ ਦਾ ਇੱਕ ਅੰਡਾ ਹੈਗਾ।
ਟ੍ਰਾਏ ਕਰਦੇਂ ਆ, ਸਹੀ।
ਹਾਂਜੀ, ਪਰ ਵਧੀਆ ਐ ਫੇਰ ਵੀ। ਓਹਦੇ ਨਾਲ ਤਾਕਤ ਵੀ ਵਧੀਆ ਮਿਲਦੀ, ਪਹਿਲਾਂ ਅਸੀਂ ਰੱਖੀ ਹੋਈ ਸੀ, ਘਰ'ਚ ਮੁਰਗੀਆਂ ਵਗੈਰਾ। ਸਾਡੇ ਜਿਹੜੇ ਗ੍ਰੈਂਡ ਫਾਦਰ ਨੇ ਨਾ ਹਾਂਜੀ ਸਾਡਾ ਬਾਬਾ ਜਿਹੜਾ ਸੀ ਦਾਦਾ ਸਾਡਾ ਉਹਨਾਂ ਨੇ ਰੱਖਿਆ ਹੋਇਆ ਸੀ ਉਹਨਾਂ ਨੇ ਪਹਿਲਾਂ ਮੁਰਗੀ ਫਾਰਮ ਉੱਤੇ ਬਣਾਇਆ ਹੋਇਆ ਸੀ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਨਾ
ਤੁਹਾਡਾ ਫਿਰ ਥਾਂ ਜਿਆਦਾ ਹੋਏਗਾ ਨਾ
ਹਾਂਜੀ ਹਾਂਜੀ ਇਹ ਤਾਂ ਹੈ ਦੇਖੋ ਉੱਥੇ ਅਸੀਂ ਉੱਤੇ ਰੱਖੀਆਂ ਅੱਛਾ ਉਹ ਕਹਿੰਦੇ ਰਹਿੰਦੇ ਆ ਬਈ ਆਜੋ ਆਜੋ ਅੱਛਾ ਅੱਛਾ ਅੱਛਾ
ਸਾਲਾ ਬੱਦੀ
ਵੈਸੇ ਵਧੀਆ ਦੇਸੀ ਅੰਡੇ ਦਾ ਹਿਸਾਬ ਕੁਛ ਹੋਰ ਹੁੰਦਾ ਤੇ ਜਿਹੜੇ ਦੁਕਾਨਾਂ ਤੋਂ ਮਿਲਦੇ ਨੇ ਉਹਦਾ ਕੁਛ ਹਿਸਾਬ ਹੋਰ ਹੁੰਦਾ ਹਨਾ
ਨਹੀਂ ਉਹ ਕਹਿੰਦੇ ਵੀ ਜ਼ਿਆਦਾ ਤਾਕਤਵਰ
ਜਿਆਦਾ ਤਾਕਤਵਰ ਹੁੰਦੇ ਹਾਂਜੀ ਦੇਸੀ ਅੰਡੇ ਦੀ ਤਾਕਤ ਹੀ ਅਲੱਗ ਹੁੰਦੀ ਏ
ਤੁਸੀਂ ਹੁਣ ਦੇਖ ਲ ਜਿੰਨਾ ਦੇਸੀ ਅੰਡਾ ਇੱਕ ਖਾ ਲਉਗੇ ਨਾ ਉਹ ਦੇਸੀ ਅੰਡਾ ਜਿਹੜੇ ਬ ਤਗਦੇ ਜਿਹੜੇ ਘੁੱਗੀ ਦੇ ਹੁੰਦੇ ਨੇ ਉਹ ਛੇ ਅੰਡਿਆਂ ਦੇ ਬਰਾਬਰ ਇੱਕ ਅੰਡਾ ਹੈਗਾ ਹੁਣ ਤੁਸੀਂ ਇਹ ਹਿਸਾਬ ਲਾ ਲਓ।
ਅੱਛਾ
ਅੱਛਾ ਹਾਂਜੀ ਇੱਕ ਅੰਡਾ ਹੀ ਬਹੁਤ ਵਧੀਆ ਹੈਗਾ ਛੇ ਅੰਡੇ ਦੇ ਬਰਾਬਰ ਇੱਕ ਅੰਡਾ ਦੇਸੀ ਵਧੀਆ ਹਾਂਜੀ ਫੈਟ ਵਗੈਰਾ ਹੁੰਦੀ ਇਹਦੇ ਵਿੱਚ ਹਾਂਜੀ, ਵਧੀਆ ਫੈਟ ਵਗੈਰਾ ਸਭ ਹੁੰਦਾ ਉਹਦੇ ਵਿੱਚ ਪ੍ਰੋਟੀਨ ਵਗੈਰਾ ਵੀ ਕੁੱਟ -ਕੁੱਟ ਕੇ ਭਰਿਆ ਹੁੰਦਾ! ਵੈਸੇ ਸਾਡੇ ਪਰਮੇਸ਼ਵਰ ਵੈਸੇ ਸਾਡੇ ਪਰਮੇਸ਼ੁਰ ਨੇ ਬਹੁਤ ਤੋਂ ਵਧੀਆ ਬਣਾਇਆ ਸਭ ਕੁਛ
ਅੱਜੀੀ ਗ
ਹਾਂਜੀ, ਹੋਰ ਤੁਸੀਂ ਕਿਤੇ ਘੁੰਮਣ ਨੀ ਗਏ?
ਘੁੰਮਣ ਮੌਸਮ,
ਘੁੰਮਣ ਮੌਸਮ ਹੀ ਖਰਾਬ ਹੋ ਜਾਣਾ। ਹਾਂਜੀ -ਹਾਂਜੀ ਅਸੀਂ ਵੀ ਬਸ ਕੱਲ ਉੱਥੇ ਚਰਚ ਚ ਗਏ ਸੀ।
ਕ
ਇੱਥੇ ਸਾਡੀ ਬ੍ਰਾਂਚ ਹੈਗੀ ਹੈ ਨਾ, ਤੇ ਇੱਥੇ ਗਏ ਸੀ ਅਸੀਂ ਵੀ ਚਰਚ ਘੁੰਮ ਕੇ ਗਏ ਆ ਅਸੀਂ ਵੀ ਹਾਂਜੀ, ਜਾਵਾਂਗੇ ਨਾਲੇ ਥੋੜਾ ਮੌਸਮ ਠੰਡਾ ਹੋ ਜੇ ਨਾ ਹਾਂਜੀ -ਹਾਂਜੀ ਮੌਸਮ ਤਾਂ ਏਦਾਂ ਦਾ ਹੀ ਰਹਿਣਾ ਹੈ ਬਲਕਿ ਅੱਗੇ- ਅੱਗੇ ਹੋਰ ਮੌਸਮ ਥੋੜ੍ਹਾ ਇੱਦਾਂ ਦਾ ਹੀ ਰਹਿਣਾ ਕਿਉਂਕਿ ਜੁਲਾਈ ਦੇ ਮਹੀਨੇ ਚ ਤੁਹਾਨੂੰ ਪਤਾ ਗਰਮੀ ਤੇ ਬਾਰਿਸ਼ ਚੱਲਦੀ ਰਹਿਣੀ। ਤੇ ਅਗਸਤ ਵੀ ਏਦਾਂ ਦਾ ਹੀ ਹੁੰਦਾ, ਸਤੰਬਰ ਚ ਜਾ ਕੇ ਮੌਸਮ ਥੋੜ੍ਹਾ ਸਹੀ ਹੁੰਦਾ।
ਕੁਛ ਨੀ ਪਤਾ ਹੁੰਦਾ, ਕਈ ਵਾਰ ਤਾਂ ਜ਼ਾਦੀ ਪੈ ਜਾਂਦਾ, ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ।
ਹਾਂਜੀ -ਹਾਂਜੀ -ਹਾਂਜੀ ਇਹ ਤਾਂ ਹੈ।
ਹਮ।
ਵੇਖਦੇ ਆ ਵੈਸੇ ਕੀ ਬਣਦਾ ਕੀ ਨਹੀਂ ਬਣਦਾ ਹਨਾ।
ਕੋਈ ਨੀ ਦੇਖਦੇ ਹਾ ਅੱਜ ਆਪਾਂ ਬਸ ਠੀਕ।
ਤੁਸੀਂ ਕੀ ਕੀ ਬਣਾਇਆ ਅੱਜ ਤੇ ਕੀ ਖਾਇਆ ਸੀ ਤੁਸੀਂ ਦੁਪਹਿਰੇ?
ਮੈਂ ਦੁਪਹਿਰੇ ਦਾਲ ਖਾਧੀ।
ਦਾਲ ਖਾਧੀ। ਅੱਛਾ ਦਾਲ ਖਾਧੀ ਸੀ, ਅਸੀਂ ਵੀ ਇੱਥੇ ਮਤਲਬ ਦਾਲ ਤਾਂ ਨੀ ਮੈਂ ਖਾਧੀ। ਅਸੀਂ ਆਲੂ ਖਾਧੇ ਸੀ, ਆਲੂ ਬਣਾਏ ਸੀ ਨਾ। ਚਾਚੀ ਨੇ ਆਲੂ ਬਣਾਏ ਸੀ। ਹਾਂ ਰਸਮੀ ਜੇ ਆਲੂ ਬਣਾਏ ਸੀ, ਤੇ ਆਲੂ ਖਾਧੇ ਨੇ ਅਸੀਂ।
ਗਰਮੀ ਚ ਨਾ ਖ਼ਰਾਬ ਵੀ ਹੋ ਜਾਂਦੇ ਨਾ ਪੂੜੀ ਬਣਾਓ।
ਹਾਂਜੀ। ਹਾਂਜੀ -ਹਾਂਜੀ ਇਹੀ ਤਾਂ ਹੈਗਾ ਨਾ, ਗਰਮੀਆਂ ਚ ਸਿਆਪਾ ਹੀ ਹੈਗਾ ਬਸ ਅਲੱਗ ਤਰ੍ਹਾਂ ਦਾ ਹੀ! ਥੋੜੀ ਸਬਜ਼ੀ ਬਣਾਓ ਤੋ ਥੋੜੀ ਹੀ ਖਾਓ, ਕਿਉਂਕਿ ਜ਼ਿਆਦਾ ਵੀ ਨੀ ਬਣਾ ਸਕਦੇ, ਫਿਰ ਖ਼ਰਾਬ ਹੋ ਜਾਂਦੀ ਹੈ ਤੇ ਫਰਿਜ ਚ ਜ਼ਿਆਦਾ ਰਹਿੰਦੀ ਵੀ ਨੀ ਸਬਜ਼ੀ।
ਹਾਂ।
ਹਾਂ ਹਾਂਜੀ, ਇਹ ਤਾਂ ਹੈ। ਥੋੜੀ ਬਣਾਉਂਦੇ ਆ, ਥੋੜੀ ਖਾਂਦੇ ਆ। ਹਾਂਜੀ, ਹੋਰ ਦੱਸੋ ਭਾਜੀ ਤੁਹਾਡੀੇ ਗੁਵਾਂਢ ਚ ਕਿੱਦਾਂ ਨੇ ਲੋਕੀ?
ਸਭ ਠੀਕ ਨੇ, ਵਧੀਆ ਨੇ,
ਹਾਂਜੀ ਹਾਂਜੀ ਇਹ ਤਾਂ ਹੈ। ਹਾਂਜੀ -ਹਾਂਜੀ! ਹਾਂਜੀ ਇਹ ਤਾਂ ਹੈ, ਸੈਲਫਿਸ਼ ਹੈਗੇ ਨੇ ਬਸ ਸਾਰੇ। ਉਹ ਆਪਣੇ ਤੋਂ ਮਤਲਬ ਰੱਖਦੇ ਨੇ ਸਾਰੇ। ਹਨਾ ਕੋਈ ਕਿਸੇ ਨੂੰ ਫੋਨ ਨੀ ਕਰਦਾ।
ਬਿਲ।
ਹਾਂਜੀ। ਤੁਸੀਂ ਸੁਣਾਓ ਤੁਹਾਡਾ ਕਿਵੇਂ ਦਾ ਹਾਂਜੀ, ਸਭ ਵਧੀਆ ਨੇ ਇੱਥੇ ਸਭ। ਮਤਲਬ ਕੋਪਰੇਟਿਵ ਨੇ ਸਾਡਾ ਮਹੱਲਾ ਹੀ ਕੋਪਰੇਟਿਵ ਮੁਹੱਲਾ ਕ ਲਉਂਦਾ ਇੱਥੇ ਨਾਮ, ਨਾਮ ਏਦਾਂ ਦੇ ਹੀ ਹੈਗੇ ਨੇ। ਹਾਂਜੀ ਵਧੀਆ ਹੈਗਾ ਸਭ, ਚਲੋ ਠੀਕ ਆ ਥੋੜਾ ਕੰਮ
ਹਾਂਜੀ- ਹਾਂਜੀ ਭਾਜੀ ਠੀਕ ਹੈ, ਕਰਦੇ ਹਾਂ ਅਸੀਂ ਫਿਰ ਗੱਲ ਠੀਕ ਹੈ ਜੈਮਸੀ ਦੀ,